ਹੈਲੋ
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ- ਵਧੀਆ ਤੁ
ਬਸ ਵਧੀਆ ਜੀ ਕੀ ਕਰ ਰਹੇ ਹੋ।
ਬਸ ਕੁਛ ਨੀ ਕੰਮ ਵਗੈਰਾ ਲਗੀ ਵੀ ਸੀ।
ਅੱਛਾ- ਅੱਛਾ ਕਿਹੜਾ ਕੰਮ ਕਰ ਰਹੇ ਹੋ ਅੱਛਾ ਕਰਦੇ
ਹਾਂਜੀ ਕਰਦੇ ਇਹ ਕਰਦੇ ਕੰਮ ਕਦੇ ਨੀ ਬੰਦਾ ਮੁਕ ਜਾਣਾ ਹੋਵੇ ਕਮ ਨੀ ਮੁਕਣਾ
ਨਹੀ ਮੁਕਣੇ ਸਹੀ ਕਹਿ ਰਹੇ ਹੋ ਬਿਲਕੁਲ ਹੋਰ ਘਰ ਸਭ ਠੀਕ ਨੇ-
ਸਭ ਵਧੀਆ-
ਹੋਰ ਅ ਸਵੇਰ ਦਾ ਕੀ ਕਰ ਰਿਹਾ
ਬਸ ਕੁਛ ਨੀ-
ਕੀ ਬਣਾਇਆ ਤੁਸੀ
ਅਜ ਅਸੀ ਬਣਾਇਆ ਸੀ ਹਣ ਪਾਸਤਾ ਵਗੈਰਾ ਬਣਾਇਆ ਮੈਨੂੰ
ਤੁਸੀ ਪਾਸਤਾ ਕਿਵੇ ਬਣਾਉਦੇ ਹੋ ਸਾਡੇ ਕੋਲ ਨਾ ਸਵਾਦ ਹੀ ਨਹੀ ਬਣਦਾ ਪਾਸਤਾ ਜੀਨਾ ਮਰਜੀ ਮਤਲਬ ਕੀ ਕਰਲਓ ਬਟ ਪਤਾ ਨੀ ਕਿਉ ਚੀੜਾ- ਚੀੜਾ ਜਿਹਾ ਬੰਦਾ ਰਹਿਦਾ ਮਤਲਬ ਇਕ ਨਾ ਇਕ ਅਲਾ ਇਕਲਾ ਦਾਣਾ ਨੀ ਬਣਦਾ ਉਹ
ਅਛਾ ਤੁਸੀ ਪਾਸਤਾ ਨਾ ਸੂਜੀ ਵਾਲਾ ਲਿਆ ਕਰੋ
ਉਹ ਕੈਣਾ ਪੈਂਦਾ ਹੈ ਸੂਜੀ ਔ ਆਟੇ ਵਾਲੇ ਅਲਗ- ਅਲਗ ਹੁਦੇ ਨੇ
ਹਾਂਜੀ ਅਲਗ- ਅਲਗ ਹੁੰਦਾ ਹੈ। ਸੂਜੀ ਵਾਲਾ ਬਹੁਤ ਵਧੀਆ ਹੁੰਦਾ ਮੈਂ ਤਾਂ ਸੂਜੀ ਵਾਲਾ ਲੈਕੇ ਆਉਦੀ ਹਾਂ ਉਹ ਥੋੜਾ ਸਹੀ ਆਦਾ ਹੈਗਾ ਨ ਮਤਲਬ ਨਬੇ ਰੁਪਏ ਦਾ ਅਧਾ ਕਿਲੋ ਆਉਦਾ
ਅਛਾ ਅਤੇ ਬਣਾਉਦੇ ਕਿਵੇ ਹੋ ਤੁਸੀ ਉਹ
ਉਹ ਫਿਰ ਥੋੜ੍ਹਾ ਜਿਹਾ ਉਹਨੂੰ ਬੋਇਲ ਕਰ ਲੈਣਾ ਆ ਨਾ ਓਇਲ ਪਾ ਦੇਦੀ ਆ
ਅਛਾ- ਅਛਾ ਠੀਕ ਹੈ। ਜੀ
ਓਇਲ ਪਾ ਕੇ ਥੋੜ੍ਹਾ ਜਿਹਾ ਨਮਕ ਪਾ ਦਿਨਦੀ ਆ ਉਹ ਜਆਦਾ ਪਤਾ ਹੈ। ਕਿ ਉਹ ਦਸ ਮਿਟ ਚ' ਹੀ ਉਬਲ ਜਾਦਾ ਹੈ। ਸੂਜੀ ਵਾਲਾ ਆ-
ਅਛਾ- ਅਛਾ-
ਇਨਾ ਟਾਈਮ ਵੀ ਨੀ ਲਗਦਾ
ਅੱਛਾ ਨਹੀਂ ਅਸੀਂ ਜਦ ਉਬਾਲਣ ਵਾਸਤੇ ਰੱਖ ਦੇ ਸਾਡੇ ਵੱਲ ਤੇ ਬਈ ਮਤਲਬ ਕਿ ਕਹਿ ਦੋ ਪੰਦਰਾਂ ਵੀਹ ਮਿੰਟ ਤੇ ਲੱਗ ਜਾਂਦੇ ਔਰ ਗੈਸ ਇੰਨੀ ਲੱਗ ਜਾਂਦੀ ਹੈ ਉਹਦੇ ਵਿੱਚ ਅਸੀਂ ਵੀ ਤੇਲ ਤੇ ਪਾਉਦੇ ਹਾਂ ਵਿੱਚ ਤੇਲ ਵੀ ਪਾ ਦਿੰਦੇ ਹਾਂ ਕਈ ਵਾਰ ਜੇ ਤੇਲ ਨੀ ਹੁੰਦਾ ਤੇ ਘਿਉ ਪਾ ਦੇਿੰਦੇ ਆ ਥੋੜਾ ਜਹਾ ਰਿਫਾਈੰਡ ਵਗੈਰਾ ਤੇ ਉਸ ਤੋਂ ਬਾਅਦ ਤੇ ਬਹੀ ਤਾਂ ਵੀ ਇੰਨਾ ਟਾਈਮ ਲੈਂਦਾ ਨਾ ਉਹ ਬੁਲਣ ਵਾਸਤੇ ਬਹੁਤ ਟਾਈਮ ਲੱਗਦਾ
ਨਹੀਂ ਇਹ ਤਾਂ ਬਹੁਤ ਵਧੀਆ ਬਣਦਾ ਹੈਗਾ ਉਹ ਉਸ ਤੋਂ ਬਾਅਦ ਮੈਂ ਟਮਾਟਰ ਪਿਆਜ਼ ਸਬ ਚੋਪ ਕਰ ਦਿੰਦੇ ਨਾ ਸ਼ਿਮਲਾ ਮਰਚਾਂ ਵਗੈਰਾ ਇੰਨਾ ਵਧੀਆ ਬੰਦਾ ਵੇਗਾ ਹਮ ਹਮ
ਮੈਂ ਤਾਂ ਇਦਾਂ ਕਰਦੀ ਹਾਂ ਮਤਲਬ ਤੇਲ ਨੂੰ ਥੋੜਾ ਜਿਹਾ ਸਾੜ ਲਿਆ ਤੇਲ ਨੂੰ ਸਾੜਨ ਤੋਂ ਬਾਅਦ ਨਾ ਮੈਂ ਇਸ ਜਿਵੇਂ ਪਿਆਜ ਨੂੰ ਅਹ ਚੋਪ ਨਹੀ ਕਰਦੇ ਮੈਂ ਸਿੰਪਲ ਕੱਚਾ ਪਿਆਜ ਹੀ ਉਹਨੂੰ ਫਰਾਈ ਕਰ ਦੇਿੰਦੀ ਆ ਪਿਆਜ ਨੂੰ
ਅੱਛਾ ਅੱਛਾ
ਹਾਂਜੀ ਕਿਉਂਕਿ ਟਮਾਟਰ ਕਦੇ ਮੈਂ ਪਾਇਆ ਹੀ ਨੀ ਉਹਦੇ ਵਿੱਚ ਮੈਨੂੰ ਤਾਂ ਇਹ ਨੀ ਪਤਾ ਟਮਾਟਰ ਵੀ ਪੈਂਦੇ ਕਿਉਂਕਿ
ਟਮਾਟਰ ਦੀ ਤੁਸੀਂ ਘਿਊ ਹੀ ਪਾਓ ਇੰਨੀ ਵਧੀਆ ਲੱਗਦੀ ਹੈਗੀ ਉਹ ਫੇਿਰ ਉਸ ਤੋਂ ਬਾਅਦ ਤੁਸੀਂ ਅਗਰ ਜੇ ਚੀਜ਼ ਪਾਣਾ ਹੈ ਨਾ ਫਿਰ ਚੀਜ਼ ਵੀ ਪਾਓ ਬਹੁਤ ਟੇਸਟੀ ਬਣਦਾ ਜੇ
ਅੱਛਾ ਅੱਾ ਅੱਛਂ ਤੁਸੀਂ ਚੀਜ਼ ਪਾ ਕੇ ਬਣਾਉਂਦੇ ਹੋ ਅਸੀਂ ਤਾਂ ਮਿਲਾਈ ਪਾ ਦਿੰਦੇ ਹਾਂ ਚੀਜ਼ ਦੀ ਜਗ੍ਹਾ
ਅੱਛਾ ਅੱਛਾ ਹਾਂ ਚ ਇਹ ਤੇ ਵਧੀਆ ਖਦ ਮਲਾ ਹੀ ਪਾ ਦੇਣ ਜੋ ਵਧੀਆ ਰਹੇ ਮਲਾਈ
ਹਾਂਜੀ ਅਸੀਂ ਤੇ ਮਲਾਈ ਪਾ ਦਿੰਦੇ ਹਾਂ ਮਲਾਈ ਪਾ ਕੇ ਫਿਰ ਮਸਾਲੇ ਵਿੱਚ ਵੀ ਸਿਰਫ ਨ ਨਮਕ ਔਰ ਮਿਰਚੀ ਪਾਉਂਦੇ ਹਾਂ ਉਸ ਤੋਂ ਇਲਾਵਾ ਕੁਛ ਵੀ ਨੀ ਪਾਉਂਦੇ ਅਸੀਂ ਤੇ
ਅੱਛਾ ਮੈਂ ਤੇ ਪਾਸਤਾ ਮਸਾਲਾ ਪਾ ਦੇਣੀ ਹਾਂ ਥੋੜਾ ਜਿਨ
ਅੱਛਾ ਮੈਂ ਪਾਸਤਾ ਮਸਾਲਾ ਉਸ ਦਿਨ ਲੈ ਕੇ ਆਈ ਸੀ ਬਟ ਮੈਨੂੰ ਨਾ ਮਤਲਬ ਕਿ ਥੋੜਾ ਜਾਹਾ ਸਹੀ ਨਹੀਂ ਲੱਗਿਆ ਉਹ ਮਸਾਲਾ ਮਤਲਬ ਕਿ ਇੰਝ ਲੱਗ ਰਿਹਾ ਸੀ ਵੀ ਸਿੰਪਲ ਆਪਾਂ ਗਰਮ ਮਸਾਲਾ ਪਾ ਰਹੇ ਹੋ ਮਾਂ ਜਿਵੇਂ
ਹ ਅੱਛਾ ਅੱਛਾ ਬਾਰਾ ਮਸਾਲਾ ਪਾਾਲੋ ਮੈਗੀ ਮਸਾਲਾ
ਮੈਂ ਅਸੀਂ ਮੈਗੀ ਮਸਾਲਾ ਤਾਂ ਚਲੋ ਮੈਂ ਪਾ ਲੈਦੀ ਹਾਂ ਲੇਕਿਨ ਪਾਸਤਾ ਮਸਾਲਾ ਇੱਕ ਵਾਰ ਲੈ ਕੇ ਆਈ ਸੀ ਮ ਮਾਰਕੀਟ ਚ ਤੇ ਇੰਜ ਲੱਗ ਰਹੀ ਸੀ ਜਿਵੇਂ ਗਰਮ ਮਸਾਲੇ ਉਹਨੇ ਫੜਾਤਾ ਹੋਏ ਜਾਂ ਤੇ ਫਿਰ ਉਹਦੇ ਕੋਲ ਮਸਾਲੇ ਲਾ ਖ਼ਰਾਬ ਹੋਏਗਾ ਇਹ
ਹਮ ਹਮ ਨਹੀਂ ਉਹ ਤੇ ਤੁਸੀਂ ਪਤਾ ਹੀ ਕਿ ਕਰਿਆ ਕਰੋ ਥੋੜਾ ਉਹਦੇ ਵਿੱਚ ਥੋੜ੍ਹਾ ਜਿਹਾ ਟਮੈਟੋ ਸੌਸ ਪਾ ਲਓ ਹੋਰ ਇੱਕ ਨਾ ਅਜੀਿਨੋ ਮੋਟੋ ਆਉਂਦਾ ਅਜੀਿਨੋ ਮੋਟੋ
ਹਾਂਜੀ ਹਾਂਜੀ ਹਾਂਜੀ
ਹੁਣ ਪਾਣ ਨੂੰ ਟੇਸਟ ਉਹ ਵੀ ਤਾਂ ਵਧੀਆ ਹਦਾ
ਅੱਛਾ ਇੱਕ ਵਾਰ ਅਸੀਂ ਹਮ ਇੱਕ ਵਾਰ ਅਸੀ ਪਾਇਆ ਸੀ ਬਟ ਉਹਦੇ ਚ ਨਾ ਮਸਾਲਾਾ ਤੇਜ਼ ਜਿਹਾ ਲੱਗ ਰਿਹਾ ਸੀ ਉਹ ਜੀਨੋ ਮੋਟੋ ਪਾ ਕੇ
ਹ ਅੱਛਾ ਅੱਛਾ
ਹਮ ਜਾਂ ਤੇ ਫਿਰ ਅੱਧਾ ਅਸੀਂ ਕਦੇ ਖਾਣਾ ਹਿੱਲੇ ਨੀ ਹੋਏ ਤਾਂ ਕਰਕੇ ਸਾਨੂੰ ਕੀਦਾਂ ਲੱਗ ਰਿਹਾ
ਹ ਨਹੀਂ ਨਹੀਂ ਉਹ ਥੋੜਾ ਜਿਹਾ ਅਜੀਿਨੋ ਮੋਟੋ ਹੈ ਨਾ ਨਮਕ ਹੀ ਹੁੰਦਾ ਜੇ ਕੁਛ ਵੀ ਨਹੀਂ ਹੁੰਦਾ ਅਜੀਨ ਮੋਟੋ ਹੈ ਨਾ ਨਮਕ ਹੁੰਦਾ ਨਮਕ ਚਾਈਨੀਜ਼ ਨਮਕ ਕਹਿੰਦੇਨੂੰ
ਹਾਂਜੀ ਉਹੀ ਕਹਿ ਰਹੇ ਮਤਲਬ ਕਿ ਉਹਦੇ ਵਿੱਚ ਆਪਾਂ ਗਰਮ ਮਸਾਲਾ ਵੀ ਕਈ ਵਾਰ ਪਾ ਦਿੰਦੇ ਹਾਂ ਪਾਸਤਾ ਮਸਾਲਾ ਵੀ ਹੋ ਗਿਆ ਫਿਰ ਉਸਨੋਮੋਟੋ ਵੀ ਹੋ ਗਿਆ।
ਸਾਨੂੰ ਤਾਂ ਏਦਾਂ ਮਤਲਬ ਕਿ ਮੈਨੂੰ ਤਾਂ ਮਜ਼ਾ ਹੀ ਨਹੀਂ ਆਇਆ ਬਣਾਂਦੇ ਨਾ ਫਿਰ ਤਾਂ ਅਸੀਂ ਮੈਗੀ ਬਸ ਲਿਆ ਤੇ ਉਹੀ ਮੇਰਾ ਕੰਮ ਕਰ ਲੈਂਦੇ ਮੈਗੀ ਵਲਾ ਹੀ।
ਹੈਲੋ। ਹੈਲੋ। ਹੈਲੋ।